ਹਾਂਜੀ ਹਾਂਜੀ ਵਧੀਆ ਜੀ, ਤੁਸੀਂ ਦੱਸੋ ਕੀ ਹਾਲ ਚਾਲ
ਹਾਂਜੀ ਸਭ ਠੀਕ ਠਾਕ ਤੁਸੀਂ ਸੁਣਾਓ
ਵਧੀਆ ਜੀ ਵਧੀਆ, ਹੋਰ ਕੀ ਕਰਦੇ ਸੀ
ਬਸ ਫ੍ਰੀ ਹੋਈ ਪਈ ਸੀ ਥੋੜ੍ਹੀ ਦੇਰ ਹੂ ਹਾਂਜੀ
ਅੱਛਾ ਜੀ ਹੋਰ ਘਰ ਠੀਕ ਹੈ ਸਬ
ਹਾਂਜੀ ਸਭ ਠੀਕ ਠਾਕ ਘਰੇ, ਹੋਰ ਤੁਸੀਂ ਸੁਣਾਓ ਸਭ ਠੀਕ ਠਾਕ
ਹਾਂਜੀ ਹਾਂਜੀ ਸਭ ਵਧੀਆ ਮੈਂ ਨਾ ਤੁਹਾਨੂੰ ਇੱਕ ਗੱਲ ਦੱਸਨੀ ਸੀਗੀ
ਹਾਂਜੀ
ਹਾਂਜੀ ਹਾਂਜੀ ਸਾਡੇ ਇੱਧਰ ਨਾ ਅੱਜ ਮਤਲਬ ਕਿ ਆਏ ਸੀਗੇ, ਉਹ ਜਿਹੜੇ ਨਾਗਰਿਕ ਮਤਲਬ ਹੁੰਦੇ ਨੇ ਨਾ ਅਹ ਲੋਕੀ ਇਕੱਠੇ ਹੋ ਕੇ ਆਉਂਦੇ ਨੇ ਨਾਗਰਿਕਾਂ ਨੂੰ ਜਾ ਜਾਗਰੂਕ ਕਰਣ ਤੇ ਉਹ ਸਾਨੂੰ ਨਾ ਅੱਜ ਸਿਕਸ਼ਾ ਬਾਰੇ ਦੱਸ ਕੇ ਗਏ ਨੇ ਕਿ ਸਿਕਸ਼ਾ ਦਾ ਸਾਡੇ, ਏ, ਮਤਲਬ ਜੀਵਨ ਚ' ਕੀ ਮੈਤਵ ਆ, ਤਾਂ ਕੀ- ਕੀ ਆਪਾਂ ਕਰ ਸਕਦੇ ਆ, ਕੇੜੇ ਕੇੜੇ ਅੱਜ- ਕੱਲ੍ਹ ਬੱਚੇਆਂ ਦੇ ਚੱਲ ਗਏ ਨੇ ਅਲੱਗ-ਅਲੱਗ ਜੇੜੇ ਹੁੰਦੇ ਨੇ। ਕੀ ਆਪ ਆਪਾਂ ਬੱਚੇਆਂ ਨੂੰ ਕੇੜੀ- ਕੇੜੀ ਸਿਕਸ਼ਾ ਦੇ ਸਕਦੇ ਆ, ਓਦੇ ਬਾਰੇ ਦੱਸ ਕੇ ਗਏ ਸੀਗੇ।
ਅੱਛਾ- ਜੀ।
ਹਾਂਜੀ- ਹਾਂਜੀ।
ਜੀ।
ਤਾਂ ਮੈੰਨੂੰ ਤਾ ਬੋਤ ਵਧੀਆ ਲੱਗੇਆ, ਕਿਓਕਿ ਮੈਨੂੰ ਪਤਾ ਐ ਕਿ ਜੇੜੀ ਸਿਕਸ਼ਾ ਹੈਗੀ ਏ ਓ ਸਾਡੇ ਜੀਵਨ ਦਾ ਨਾ ਏਕ ਤੋਂ ਸਭ ਤੋਂ ਮਹੱਤਵਪੂਰਨ ਹਿੱਸਾ ਹੁੰਦੀ ਆ ਹਨਾ, ਇਸ ਇਸ ਤੋਂ ਬਿਨਾਂ ਕੀ ਹੁੰਦਾ ਏ, ਜੇੜਾ ਬੰਦਾ ਹੈ, ਵਿਅਕਤੀ ਹੈਗਾ ਇੱਕ ਓ ਵਿਕਾਸ ਨਈ ਕਰ ਸਕਦਾ, ਓਦਾ ਵਿਕਾਸ ਪੂਰਾ ਅਧੂਰਾ ਐ। ਸ਼ਿਕਸ਼ਾ ਤੋਂ ਬਿਨਾਂ ਹੈ, ਨਾ ਤਾਡਾ ਕੀ ਕੈਣਾ।
ਹਾਂਜੀ। ਹਾਂਜੀ ਬਿਲਕੁਲ ਜੀ ਬਿਲਕੁਲ। ਤੇ ਏ ਸ਼ਿਕਸ਼ਾ ਨਈ ਹੋਏਗੀ, ਤਾਂ ਸਾਨੂੰ ਅਸੀਂ ਬਾਰ ਕਿਧਰੇ ਜਾ ਨਈ ਸਕਾਂਗੇ। ਕਿਧਰੇ ਵੀ ਗੱਲਬਾਤ ਕਰਨ ਲਈ ਸਾਨੂੰ ਪੇਲਾਂ ਨੌਲੇਜ ਹੋਣੀ ਚਾਈਦੀ ਏ, ਸ਼ਿਕਸ਼ਾ ਤਾ ਸਾਨੂੰ ਆਣੀ ਚਾਈਦੀ ਏ, ਕੁੱਝ ਵੀ ਲਿਖਣਾ ਹੋਵੇ ਪ ੜ੍ਹਨਾ ਹੋਵੇ, ਸਾਨੂੰ ਅਗਰ ਸ਼ਿਕਸ਼ਾ ਨਈ ਆਂਦੀ ਹੋਏਗੀ ਤੇ ਆਪਾਂ ਬਾਰ ਕਿਧਰੇ ਸਰਵਾਈਵ ਕਰ ਈ ਨੌਸਕਾਂਗੇ ਕਿਸੇ ਨਾਲ ਗੱਲਬਾਤ ਨਈ ਕਰ ਸਕਾਂਗੇ। ਅੱਜ -ਕੱਲ੍ਹ ਇੱਕ ਰਿਕਸ਼ੇ ਵਾਲਾ ਵੀ ਐ, ਓਨੂੰ ਵੀ, ਓ ਵੀ ਆਪਣੇ ਬੱਚੇਆਂ ਨੂੰ ਪੜ੍ਹਾਂਦਾ ਲਿਖਾਂਦਾ ਜ਼ਰੂਰ ਏ। ਤਾਂ ਕਿ ਓਦਾ ਬੱਚਾ ਚ ਕੋ ਓਦੇ ਵਰਗਾ ਨਾ ਬਣੇ, ਸਗੋਂ ਓ ਬੈਟਰ ਲਾਈਫ ਜੀਅ ਸਕੇ ਆਪਣੀ।
ਬਿਲਕੁਲ ਸਈ ਗੱਲ ਆ ਜੀ, ਬਿਲਕੁਲ ਸਈ ਗੱਲ ਆ, ਜੇੜੀ ਸ਼ੀਕਸ਼ਾ ਹੈਗੀ ਐ, ਨਾ ਓ ਇੱਕ ਬੰਦੇ ਦੇ ਮਤਲਬ ਜੀਵਨ ਦਾ ਨਿਰਮਾਣ ਕਰਦੀ ਐ, ਠੀਕ ਆ। ਕਿਉਂਕਿ ਜੇੜੇ ਇੱਕ ਸ਼ਿਕਸ਼ਿਤ ਵਿਅਕਤੀ ਹੈਗਾ ਨਾ ਓ ਸਮਾਜ ਦੇ ਲਈ ਤਾਂ ਦੇਸ਼ ਦੇ ਲਈ ਇੱਕ ਉੱਨਤੀ ਦਾ ਓ ਬਣ ਜਾਂਦਾ, ਰਾਹ ਬਣ ਜਾਂਦਾ। ਜੀ ਹਾ, ਠੀਕ ਆ। ਅੱਜ ਦੇ ਸਮੇਂ ਚ ਮੈਨੂੰ ਲੱਗਦਾ ਐ ਕਿ ਸਿਕਸ਼ਾ ਦਾ ਇੰਨਾ ਕ ਮਹੱਤਵ ਬੜ ਗੇਆ ਨਾ ਕੇ ਹਰ ਸ਼ੇਤਰ ਤੁਸੀਂ ਦੇਖ ਲਓ ਕਿ ਲੋਕੀ ਸਫਲਤਾ ਪਾਈ ਜਾ ਰਏ ਨੇ, ਕਿਓਕਿ ਓਨਾਂ ਨੂੰ ਪਤਾ ਹੈ। ਕੇ ਆਪਾਂ ਪੇਲੇ ਸ਼ਿਕਸ਼ਾ ਗ੍ਰਹਿਣ ਕਰਨੀ ਏ, ਸਾਡੇ ਲਈ ਸ਼ਿਕਸ਼ਾ ਕਿੰਨੀ ਜ਼ਰੂਰੀ ਹੁੰਦੀ ਐ, ਤਾਂ ਓ ਸਿਕਸ਼ਾ ਤੇ ਆਪਣੇ ਧਿਆਨ ਦਿੰਦੇ ਆ ਪੇਲੇ। ਜਿੰਨਾ ਕਿ ਮਤਲਬ ਬੱਚਾ ਬਾਰਵੀਂ ਤੱਕ ਹੋ ਗੇਆ, ਬਾਰਵੀਂ ਤੋਂ ਬਾਅਦ ਬੱਚਾ ਕੋਲਜ ਜਾਂਦਾ। ਮਨ ਲਗਾ ਕੇ ਪੜ੍ਹਾਈ ਕਰਦਾ। ਕਿਓਕਿ ਓਨੂੰ ਪਤਾ ਐ ਕਿ ਅੱਜ -ਕੱਲ੍ਹ ਮੇਰੀ ਮਤਲਬ ਜੇੜੀ ਜ਼ਿੰਦਗੀ ਹੈਗੀ, ਓਦੇ ਚ ਮੇਰੇ ਸਿਕਸ਼ਾ ਦਾ ਕਿੰਨਾ ਮੈਤਵ ਆ। ਸਿਕਸ਼ਾ ਕਰਕੇ ਹੀ ਮੈਂ ਅੱਜ ਇੱਕ, ਇੱਕ ਵੱਡੀ ਪੋਸਟ ਤੇ ਬੈ ਸਕਦਾ ਹਨਾ, ਇੱਕ ਵੱਡਾ ਅਫਸਰ ਬਣ ਸਕਦਾ ਹੈਗਾ ਤੇ ਮਤਲਬ ਮੈਨੂੰ ਜੇ ਵਧੀਆਂ ਨੌਕਰੀ ਚਾਈਦੀ ਐ, ਓ ਵੀ ਮੈਨੂੰ ਸ਼ਿਕਸ਼ਾ ਤੋਂ ਓਹੀ ਮਿਲੇਗੀ।
ਹਾਂਜੀ- ਹਾਂਜੀ ਬਿਲਕੁਲ, ਵੱਧੀਆ ਨੌਕਰੀ ਕਰਨ ਵਾਸਤੇ ਸ਼ਿਕਸ਼ਾ ਲੈਣੀ ਬੋਤ ਜ਼ਰੂਰੀ ਆ, ਕੋਈ ਕੋਰਸ ਕਰ ਲੈਂਦਾ ਉਸ ਤੋਂ ਅੱਗੇ ਦਾ ਅੱਗੇ, ਫੇਰ ਜਿਵੇਂ- ਜਿਵੇਂ ਓ ਡਿਗਰੀਆਂ ਲੈਂਦਾ, ਓਵੇਂ -ਓਵੇਂ ਓਦੀ ਪੋਸਟ ਵੱਧਦੀ ਏ, ਤੇ ਨਾਲ ਈ ਨਾਲ ਓਨੂੰ ਅੱਗੋਂ ਓਦੀ ਗਰੋਥ ਹੁੰਦੀ ਏ, ਏ ਬੋਤ ਜ਼ਰੂਰੀ ਆ ਸ਼ਿਕਸ਼ਾ ਲੈਣੀ। ਹਾਂਜੀ।
ਹਾਂਜੀ ਸਿਕਸ਼ਾ ਲੈਣੀ ਬਹੁਤ ਜ਼ਰੂਰੀ ਹੈ। ਕਿਉਂਕਿ ਅੱਜ ਕੱਲ ਤੈਨੂੰ ਪਤਾ ਹੀ ਹੈਗਾ ਜਿਹੜੀ ਨਹੀਂ ਨਹੀਂ ਤਕਨੀਕਾਂ ਚੱਲ ਗਈਆਂ ਨੇ। ਤਾਂ ਦੁਨੀਆਂ ਬਦਲਦੀ ਜਾ ਰਹੀ ਹੈ। ਤੇ ਆਪਾਂ ਇਹ ਨਈ ਨਈ ਤਕਨੀਕਾਂ ਦੇ ਅਨੁਸਾਰ ਸਾਨੂੰ ਵੀ ਬਦਲਣਾ। ਸਾਨੂੰ ਵੀ ਇਹਦੇ ਨਾਲ ਚੱਲਣਾ ਹੈ ਹਨਾ ਕਿਉਂਕਿ ਦੇਖੋ ਤੁਸੀਂ ਅੱਜ ਕੱਲ ਸਮਾਜ ਚ ਕੀ ਹੋ ਗਿਆ। ਬਿਲਕੁਲ ਵੀ ਲੋਕੀ ਧਿਆਨ ਮਤਲਬ ਬੜੇ ਲੋਕੀ ਹੁੰਦੇ ਨੇ। ਜਿਹੜੇ ਸ਼ਿਕਸ਼ਾ ਨੂੰ ਮਹੱਤਵ ਨਹੀਂ ਦਿੰਦੇ ਠੀਕ ਆ। ਗ਼ਰੀਬੀ ਵੱਧਦੀ ਜਾ ਰਹੀ ਹੈ ਅੰਧ ਵਿਸ਼ ਅੰਧ ਵਿਸ਼ਵਾਸ ਜਿਹੜਾ ਹੈਗਾ ਉਹ ਵੱਧਦਾ ਜਾ ਰਿਹਾ ਹੈ। ਤੇ ਉਹ ਮੈਨੂੰ ਲੱਗਦਾ ਹੈ ਕਿ ਸਿਰਫ ਇਹ ਇੱਕ ਇੱਕ ਚੀਜ਼ ਤੋਂ ਦੂਰ ਹੋ ਸਕਦਾ ਹੈ ਤੇ ਉਹ ਇੱਕ ਚੀਜ਼ ਹੈਗੀ ਹੈ ਸਿਕਸ਼ਾ। ਜੇ ਬੰਦਾ ਸ਼ਿਕਸ਼ਿਤ ਹੋਏਗਾ। ਉਹ ਸਮਾਜ ਨੂੰ ਸੰਭਾਲ ਸਕਦਾ ਹੈ ਠੀਕ ਹੈ ਉਹ ਜਿਹੜੇ ਅਸ਼ਿਕਸ਼ਿਤ ਲੋਕ ਨੇ। ਉਹਨਾਂ ਨੂੰ ਦੱਸ ਸਕਦਾ ਹੈ ਵੀ ਸਿਕਸ਼ਾ ਦਾ। ਕੀ ਮਹੱਤਵ ਹੈ ਤਾਂ ਗ਼ਰੀਬੀ ਅੰਧ ਵਿਸ਼ਵਾਸ ਨੂੰ ਉਹ ਦੂਰ ਕਰ ਸਕਦਾ ਹਨਾ।
ਹਾਂਜੀ ਬਿਲਕੁਲ ਜੀ ਬਿਲਕੁਲ ਅੱਗੇ ਸ਼ਿਕਸ਼ਿਤ ਹੋਏਗਾ ਵਿਅਕਤੀ। ਤਾਂ ਹੀ ਤਾਂ ਉਹ ਕਿਸੇ ਨੂੰ ਚਾਰ ਬੰਦਿਆਂ ਨੂੰ ਜਾ ਕੇ ਕੋਈ ਗੱਲ ਸਮਝਾ ਸਕੇਗਾ ਜੇ ਦਸ ਬੰਦੇ ਬੈਠੇ ਨੇ ਗੱਲਬਾਤ ਕਰਦੇ ਪਏ ਨੇ ਕੋਈ ਗ਼ਲਤ ਗੱਲ ਵੀ ਕਹਿ ਰਿਹਾ ਹੈ। ਉਹਨੂੰ ਸਮਝ ਹੋਵੇਗੀ ਤਾਂ ਹੀ ਉਹ ਅੱਗੇ ਜਾ ਕੇ ਦੱਸਾਂ ਨੂੰ ਦੱਸ ਸਕੇਗਾ ਨਾ।
ਬਿਲਕੁਲ ਸਹੀ ਗੱਲ ਹੈ ਜੀ ਸਹੀ ਗੱਲ ਹੈ ਜੀ ਬਿਲਕੁਲ ਸਹੀ ਗੱਲ ਹੈ। ਸਾਨੂੰ ਨੌਕਰੀ ਪ੍ਰਾਪਤ ਕਰਨੀ ਹੈ ਸਾਨੂੰ ਅੱਛਾ ਨਾਗਰਿਕ ਬਣਨਾ। ਇਹਦੇ ਵਾਸਤੇ ਮੈਨੂੰ ਲੱਗਦਾ ਹੈ ਕਿ ਸਿਕਸ਼ਾ ਬਹੁਤ ਜ਼ਿਆਦਾ ਜ਼ਰੂਰੀ ਹੈ ਅੱਜ ਦੇ ਜੀਵਨ ' ਕਿਉਂਕਿ ਸਿਕਖਸ਼ਾ ਸਾਨੂੰ ਕੀ ਕੀ ਚੀਜ਼ਾਂ ਸ ਸਿਖਾਉਦੀ ਹੈ ਤੁਸੀਂ ਦੇਖੋ ਸਾਨੂੰ ਅਨ ਅਨੁਸ਼ਾਸਨ ਸਿਖਾ ਦਿੰਦੀ ਹੈ ਠੀਕ ਹੈ ਸਾਨੂੰ। ਇਮਾਨਦਾਰ ਵਿਅਕਤੀ ਬਣਨਾ ਸਿਖਾਉਂਦੀ ਹੈ ਠੀਕ ਹੈ। ਵੀ ਆਪਾਂ ਕਿਵੇਂ ਸਹਿਣਸ਼ੀਲ ਹੋਣਾ ਇਹ ਸਾਨੂੰ ਸਿਕਸ਼ਾ ਸਿਖਾਉਂਦੀ ਹੈ। ਆਪਾਂ ਕਿਵੇਂ ਜਿੰਮੇਦਾਰ ਵਿਅਕਤੀ ਬਣਨਾ ਮਤਲਬ ਇੰਨੇ ਗੁਣ ਹੈਗੇ ਸ਼ਿਕਸ਼ਾ ਦੇ ਮੈਂ ਤੁਹਾਨੂੰ ਕੀ ਕੀ ਦੱਸਾਂ
ਹਾਂਜੀ ਬਿਲਕੁਲ ਜੀ ਬਿਲਕੁਲ ਸ਼ਿਕਸ਼ਿਤ ਹੋਣਾ ਤਾਂ ਨਾ ਬਹੁਤ ਜ਼ਰੂਰੀ ਹੈ। ਅੱਜ ਕੱਲ ਤਾਂ ਨਾ ਹਰ ਇੱਕ ਬੱਚੇ ਨੂੰ ਸ਼ਿਕਸ਼ਾ ਪ੍ਰਾਪਤ ਕਰਨੀ ਚਾਹੀਦੀ ਹੈ। ਕੋਈ ਵੀ ਬਿਨਾ ਸ਼ਿਕਸ਼ਾ ਤੋਂ ਰਹਿਣਾ ਨਹੀਂ ਚਾਹੀਦਾ-
ਹਾਂਜੀ ਅੱਜ ਦੇ ਟਾਈਮ- ਜਿਹਦੇ ਕੋਲ ਵੀ ਸ਼ਿਕਸ਼ਾ ਹੈਗੀ ਨਾ ਉਹ ਸਭ ਤੋ ਅਮੀਰ ਵਿਅਕ ਤੀ ਹੈ। ਮੇਰੇ ਹਿਸਾਬ ਨਾਲ ਠੀਕ ਹੈ। ਜਿਵੇਂ ਤੁਸੀਂ ਕਿਹਾ ਕਿ ਇੱਕ ਗਰੀਬ ਵਿਅਕਤੀ ਵੀ ਇਹੀ ਸੋਚਦਾ ਐ। ਕਿ ਮੈ ਆਪਣੇ ਬੱਚੇ ਨੂੰ ਸ਼ਿਕਸ਼ਿਤ ਕਰਨਾ ਵਧੀਆ ਤੋ ਵਧੀਆ- ਸਕੂਲ 'ਚ ਮੈ ਆਪਣੇ ਬੱਚੇ ਨੂੰ ਪਾਉਣਾ ਤਾਂ ਕਿ- ਉਹ ਮੇਰੇ ਜੇ ਉਹਨਾ ਬਣੇ ਵਡਾ ਹੋ ਕੇ ਉਹ ਮੇਰੇ ਤੋ ਵ ਮਤਲਬ ਕਿ- ਉਹ ਕੁੱਛ ਬਣੇ- ਆਪਣੀ ਜ਼ਿਦਗੀ 'ਚ ਵੱਡਾ ਅਫਸਰ ਬਣੇ ਵਧੀਆ ਨੌਕਰੀ ਲਗੇ ਹਨਾ ਉਹ ਚਾਹੁੰਦਾ ਕਿ ਮੇਰਾ ਬੱਚਾ ਉਹ- ਆਫਿਸ ਆਫਿਸ 'ਚ ਜਾ ਕੇ ਬੈਠੇ ਮੇਰੀ ਤਰ੍ਹਾਂ ਇਹ ਰਿਕਸ਼ ਵਾਲਾ ਕੰਮ ਨਾ- ਕਰੇ ਤਾਂ ਇਹ ਬਹੁਤ ਮਤਲਬ ਕਿ ਅੱਜ ਕੱਲ ਬੱਚਿਆਂ ਨੂੰ- ਪਤਾ ਲੱਗ ਰਿਹਾ ਕਿ ਸ਼ਿਕਸ਼ਾ ਸਾਡੇ ਜੀਵਨ 'ਚ ਬਹੁਤ- ਜਰੂਰੀ ਹੈਗੀ ਕਿਉਂਕਿ ਇਹ ਸਾਡਾ ਧਨ ਹੈ। ਇੱਕ ਤਰੀਕੇ ਨਾਲ ਹਨਾ- ਜਿਹਨੂੰ ਕੋਈ ਨਹੀਂ ਚੁਰਾ ਸਕਦਾ ਬਾਕੀ ਦੇਖੋ ਬਹੁਤ ਚੀਜਾ ਨੇ ਕੋਈ ਵੀ- ਸਾਡੇ ਕੋਲ ਲੈ ਸਕਦਾ ਖੋਹੋੋ ਸਕਦਾ ਹਨਾ- ਪਰ ਸਿਕਸ਼ਾ ਜੇ ਸਾਡੇ ਕੋਲ ਹੈ। ਉਹ ਸਾਡੀ ਕੋਈ ਵੀ ਨਹੀ ਚੁਰਾ ਸਕਦਾ-
ਹਾਂ ਜੋ ਸਾਨੂੰ ਸਾਡੀ ਆਪਣੀ ਡਿਗਰੀ ਮਿਲ ਗਈ ਹੈ। ਉਹ ਸਾਡੇ ਤੋ ਕੋਈ ਵੀ ਨਹੀ ਚੋਰੀ ਕਰ ਸਕਦਾ - ਸਕਦਾ ਉਹ ਸਾਡੇ ਆਪਣੇ ਹੀ ਨਾਮ ਤੇ ਰਹੇਗੀ ਜਿਥੇ ਮਰਜੀ ਅਸੀ ਚਾਹੇ- ਪਰਦੇਸ ਵਿਚ ਕਿਉ ਨਾ ਚਲਾ ਜਾਈਏ ਆਪਣੀ ਅਸੀ ਸਾਡੇ ਕੋਲ ਡਿਗਰੀ ਹੋਏਗੀ ਨੋਲੇਜ ਹੋਏਗੀ- ਅਸੀ ਉਥੇ ਜਾ ਕੇ ਵੀ ਆਪਣਾ ਸਰਵਾਈਵ ਕਰ ਸਕਦੇ ਹ ਆਪਣੀ ਨੋਕਰੀ ਸੋਹਣੀ ਤਰ੍ਹਾਂ ਕਰ ਸਕਦੇ ਹਾਂ। ਤਾਂ ਕਿ ਸਾਨੂੰ ਕਿਸੇ ਹੋਰ ਤੇ ਦੂਜੇ ਦੇ ਉਪਰ ਡਿਪੈਡ ਨਾ ਰਹਿਣਾ ਪਵੇ - ਇਸ ਲਈ ਸ਼ਿਕਸ਼ਾ ਆਪਣੇ ਹਰ ਬੱਚਿਆਂ ਨੂੰ- ਨ ਆਪਣੇ ਆਸੇ ਪਾਸੇ ਵੀ ਸਾਰੇ- ਲੋਕਾ ਨੂੰ ਵੀ ਜਾਗਰੂਕ ਕਰਨਾ ਬਹੁਤ ਜਰੂਰੀ ਹੈ। ਕਿ ਸ਼ਿਕਸ਼ਾ ਦਾ ਮਹੱਤਵ ਜਿਦਗੀ -ਚ ਬਹੁਤ ਜਿਆਦਾ ਹੈ।
ਹਾਂਜੀ ਬਹੁਤ ਜਰੂਰੀ ਹੈਗਾ ਹ ਤੁਸੀ ਦੇਖ ਲਓ ਪਹਿਲੇ ਦੇ ਜਮਾਨੇ 'ਚ ਕੀ ਹੁੰਦਾ ਸੀਗਾ। ਕਿ ਮਤਲਬ ਜਿਹੜੇ ਮੁੰਡੇ ਹੁੰਦੇ ਸੀਗੇ ਉਹੀ ਸ਼ਿਕਸ਼ਿਤ ਹੁੰਦੇ ਨੇ ਹਨਾ ਹੁੰਦੇ ਸੀਗੇ- ਮਤਲਬ ਕੁੜੀਆਂ ਨੂੰ ਇੰਨਾ ਜਿਆਦਾ ਬਾਹਰ ਨੀ ਨਿਕਲਣ ਦਿੰਦੇ ਸੀਗੇ ਤੇ ਉਹਨਾ ਨੂੰ ਜਿਆਦਾ ਪੜਨ ਨੀ ਦਿੰਦੇ ਸੀ। ਪਰ ਅਜ ਤੁਸੀ ਵੇਖੋ ਜਿਹੜੀ ਕੁੜੀਆਂ ਹੈ। ਮੁੰਡਿਆਂ ਤੋ- ਅੱਗੇ ਨਿਕਲ ਗਈ ਹੈ। ਸਿਕਸ਼ਾ ਦੇ ਮਹੱਤਵ 'ਚ ਮੁੰਡੇ ਇਨਾ ਧਿਆਨ ਨੀ ਦਿੰਦੇ ਸਿਕਸ਼ਾ ਦੀ ਔਰ ਜਿਨਾ- ਕੁੜੀਆਂ ਦਿੰਦੀਆਂ ਨੇ ਹਨਾ-
ਹਾਂਜੀ- ਹਾਂਜੀ ਅਜ ਕਲ ਤਾਂ ਵਡੇ ਅਫਸਰ ਵੀ ਬਣਨਾ ਹੋਵੇ ਕੁੜੀਆਂ ਬਣਦੀਆਂ ਪਈਆਂ ਨੇ- ਹਰ ਜਗ੍ਹਾ ਕੁੜੀਆਂ ਚਾਂਦ ਤਕ ਕੁੜੀਆਂ ਪਹੁੰਚ ਚੁੱਕੀਆਂ ਨੇ- ਜਿਹੜੀ ਮਰਜ਼ੀ ਨੋਕਰੀ ਤੇ ਬੈਠੀ ਹੋਵੇ ਕੁੜੀ ਜਿਆਦਾ- ਵਧੀਆ ਕਮ ਕਰਦੀ ਹੈ। ਮੁੰਡਿਆਂ ਨਾਲੋ- ਹਰ ਪਾਸੇ ਕੁੜੀ ਅਜ ਕਲ ਅਗੇ ਜਿਆਦਾ ਵੱਧ ਰਹੀ ਏ।
ਹਾਂਜੀ ਕਿਉਕਿ ਦੇਖੋ ਕੁੜੀਆਂ ਨੂੰ ਵੀ ਅਜ ਕਲ ਇਹ ਸਮਝ ਲਗ ਗਈ ਐ। ਕਿ ਇਹ ਨੀ ਐ। ਕਿ ਕਲ ਨੂੰ ਸਾਡਾ ਵਿਆਹ ਹੋ ਜਾਣਾ ਐ ਤੇ- ਆਪਾ ਕੁਛ ਕਰਨਾ ਨੀ ਜਿਦਗੀ 'ਚ ਸਾਡੀ ਜਿਦਗੀ ਦਾ ਕੋਈ ਰਾਹ ਨੀ ਹੈਗਾ ਨਹੀ ਕੁੜੀਆਂ ਨੂੰ ਵੀ- ਪਤਾ ਕਿ ਨਹੀ ਮੈ ਆਤਮ ਨਿਰਭਰ ਬਣਨਾ ਮੈ ਆਪਣੇ ਪੈਰਾਂ ਤੇ ਖੜਾ ਹੋਣਾ ਤੇ ਜਦੋ ਮੈ- ਜੇ ਮੈ ਆਪਣੇ ਪੈਰਾਂ ਤੋ ਉਦੋ ਹੀ ਖੜੀ ਹੋ ਸਕਦੀ ਆਂ। ਜਦੋ ਮੇਰੇ ਕੋਲ ਸਿਕਸ਼ਾ ਹੋਊਗੀ- ਤਾਂ ਉਹ ਵਧ ਤੋ ਵਧ ਸ਼ਿਕਸ਼ਿਤ ਹੋ ਰਹੀਆਂ ਨੇ ਅਜ ਕਲ-
ਹਾਂਜੀ ਬਿਲਕੁਲ ਜੀ ਬਿਲਕੁਲ ਇਹ ਤਾਂ ਬਹੁਤ ਜਰੂਰੀ ਹੈ ਸ਼ਿਕਸ਼ਾ ਹੋਣੀ- ਹਾਂਜੀ ਤੇ ਉਹ ਅਜਕਲ ਤਾਂ ਕੁੜੀਆਂ ਨਾ ਹਾਂ- ਹਾਂਜੀ ਕੁੜੀਆਂ ਤਾਂ ਨਾ- ਸੀਫ ਐਮ ਐਲ ਏ ਹਰ ਪਾਸੇ ਕੁੜੀਆਂ- ਅਗੇ ਵਧ ਚੜ ਕੇ ਕਮ ਕਰਦੀਆਂ ਪਈਆਂ ਨੇਜੋ ਮੁੰ- ਨਹੀ ਕਰ ਸਕਦੇ ਕਿਉਕਿ ਉਹਨਾ ਨੂੰ ਸ਼ਿਕਸ਼ਿਤ ਨਹੀ ਹੋ ਰਹੇ ਕਿਉਕਿ ਉਹ- ਕਿਉਕਿ ਉਹ ਇੰਟਰਸਟ ਨਹੀ ਲੈਦੇ ਆਪਣੀ ਸ਼ਿਕਸ਼ਾ ਦੇ ਵਿਚ ਹਰ ਪਾਸੇ- ਕੁੜੀਆਂ ਵਧ ਚੜ ਕੇ ਅੱਗੋ ਕਮ ਕਰਦੀਆਂ ਪਈਆਂ ਨੇ-
ਸਹੀ ਗਲ ਹੈ। ਜੀ ਦੇਖ ਲਓ ਤੁਸੀ ਕੁੜੀਆਂ ਅਜ ਕਲ ਸਿੱਖ- ਸਿਕਸ਼ਿਤ ਹੋ ਕੇ ਜਹਾਜ਼ ਚਲਾਉਣ ਲੱਗ ਗਆਂ ਨੇ ਟ੍ਰਰੇਨਾਂ ਚਲਾਉਣ ਲੱਗ ਗਆਂ ਨੇ ਕਿੰਨਾ ਕੁ ਕੁਛ ਕੁੜੀਆਂ ਚਲਾਉਣ ਲੱਗ ਗਈਆਂ ਮਤਲਬ ਮੁੰਡਿਆਂ ਦੀ ਬਰਾਬਰੀ ਕਰ ਗਈ ਐਂ ਤੇ ਮੁੰਡਿਆਂ ਤੋਂ ਵੀ ਅੱਗੇ ਨਿਕਲ ਗਈਆਂ ਤਾਂ ਆਪਾਂ ਅਹ ਨੀ ਕਹਿ ਸਕਦੇ ਦੇ ਕਿ ਸ਼ਿਕਸ਼ਾ ਦਾ ਕੋਈ ਮਹੱਤਵ ਨਈ ਐ ਸਾਡੀ ਜਿਹੜੀ ਕੁੜੀਆਂ ਹੈ ਉਹੀ ਸਾਡਾ ਸਭ ਤੋਂ ਵੱਧਾ ਅ ਮਤਲਬ ਵਧੀਆ ਤੁਸੀਂ ਦੇਖ ਸਕਦੇ ਹੋ ਉਦਾਹਰਨ ਹੈਗੀ ਐ ਕਿ ਉਹ ਸ਼ਿਕਸ਼ਿਤ ਹੋ ਕਿ ਕਿਵੇਂ ਦਿਮਾ ਮਤਲਬ ਸਾਡਾ ਜਿਹੜਾ ਸਮਾਜ ਐ ਉਹਨੂੰ ਬਦਲ ਰਹੀਏ
ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਬਹੁਤ ਜ਼ਰੂਰੀ ਐ ਸ਼ਿਕਸ਼ਾ ਹੋਣੀ ਅੱਜ ਕੁੜੀਆਂ ਮੁੰਡੇ ਦੋਨੋ ਬਰਾਬਰੀ ਤੇ ਚੱਲਦੇ ਪਏ ਨੇ ਕੋਈ ਵੀ ਇੱਕ ਦੂਜੇ ਤੋਂ ਘੱਟ ਨੇ ਅੱਜ ਕੱਲ ਸਗੋਂ ਕੁੜੀਆਂ ਵੱਡੀ-ਵੱਡੀ ਪੋਸਟ ਤੇ ਲੱਗ ਕੇ ਮੁੰਡੇਆਂ ਨੂੰ ਪੀਛੇ ਛੱਡਦੀਆਂ ਪਈਆਂ ਨੇ ਭੈਣਜੀ।
ਹਾਂਜੀ-ਹਾਂਜੀ ਮੈਂ ਤਾਂ ਆਈ ਸੋਚਦੀ ਹਾਂ ਤਾਂ ਬੱਚੇਆਂ ਨੂੰ ਵੀ ਆਈ ਕੈਨੀ ਆ, ਕੀ ਧਾਨੂੰ ਜੀਥੋਂ ਵੀ ਜੇੜੀ ਵੀ ਸੀਕਛਾ ਮੀਲੇ ਐ ਨੀ ਹੈਗਾ ਕੀ ਸੀਕਛਾ ਸੀਰਫ ਐਈ ਹੈਗਾ ਕੇ ਤੁਸੀਂ ਕੇਤਾ ਬਾ ਚ ਲੱਗੇ ਹੋਏ ਓ ਸੀਕਛਾ ਓ ਵੀ ਹੁੰਦੀ ਏ ਜੇੜੇ ਧਾਨੂੰ ਦੇਖੋ ਬੜੇ ਬ ਜ਼ੁਰਗ ਦੇ ਰਏ ਨੇ, ਕਦੀ-ਕਦੀ ਐ ਵੀ ਹੁੰਦਾ ਕੇ ਸਾਨੂੰ ਜੀਵੇਂ ਆਪਾਂ ਬੜੇ ਬਜ਼ੁਰਗ ਹੈਗੇ ਆਂ ਸਾਨੂੰ ਕਦੀ-ਕਦੀ ਬੱਚੇ ਵੀ ਸੀਕਛਾ ਦੇ ਜਾਂਦੇ ਨੇ ਹੈਨਾ, ਐਵੇਂ ਵੀ ਹੁੰਦਾ ਆ, ਤੇ ਮੈਨੂੰ ਲੱਗਦੈ ਕੇ ਜੀਥੋਂ ਵੀ ਸਾਨੂੰ ਸੀਕਛਾ ਮੀਲੇ ਸਾਨੂੰ ਗ੍ਰੈਣ ਕਰ ਲੇਣੀ ਚਾਈਦੀ ਏ, ਕੇਓਂਕੀ ਕੋਈ ਛੋ ਟਾ ਵੱਡਾ ਨੀ ਹੁੰਦਾ, ਜਦੋਂ ਸਾਨੂੰ ਕੋਈ ਅੱਛੀ, ਚੰਗੀ ਗੱਲ ਸੀਖਾ ਰਾ ਹੋਏ ਸਾਨੂੰ ਓ ਸੁਣ ਲੇਣੀ ਚਾਈਦੀ ਏ, ਐ ਵੀ ਇੱਕ ਸੀਕਛਾ ਈ ਹੈਗੀ ਏ।
ਹਾਂਜੀ ਬੇਲਕੁਲ ਜੀ ਬੇਲਕੁਲ, ਐ ਤਾਂ ਬਹੁਤ ਜ਼ਰੂਰੀ ਐ ਛੀਕਛਾ ਹੋਣੀ ਸਾਡੇ ਜੀਵਨ ਦੇ ਵੇਚ। ਸਾਨੂੰ ਵੀ ਆਪਣੇ ਆਸੇ-ਪਾਸੇ ਸਾਰੇਆਂ ਨੂੰ ਜਾਗੂ ਕਰਨਾ ਚਾਈਦਾ ਐ। ਕੀ ਹਾਰੇਕ ਬੱਚੇ ਨੂੰ ਪੜਾਓ ਚਾਹੇ ਓ ਕੁਟੀ ਐ ਚਾਹੇ ਮੁੰਡਾ ਐ। ਵਿਤਕਰਾ ਨੀ ਕਰਨਾ ਚਾਈਦਾ, ਪੈਂਲਾਂ ਤਾਂ ਬੋਤ ਵਿਤਕਰਾ ਕਰਦੇ ਸੀ ਹੁਣ
ਸਾਨੂੰ ਸਾਰੇਆਂ ਨੂੰ ਏ ਕੈਂਣਾ ਚਾ ਚਾਈਦਾ ਕੀ ਸਾਨੂੰ, ਭਾਵੇਂ ਕੁੜੀ ਏ ਮੁੰਡਾ ਏ ਸਾਰੇਆਂ ਨੂੰ ਪੜਾਣਾ ਚਾਈਦਾ ਅੱਜ ਏ ਸਾਰੇ ਬਰਾਬਰ ਨੇ।
ਹਾਂਜੀ ਅੱਜ-ਕੱਲ ਤਾਂ ਕਈ, ਕਈ ਪੈਲਾਂ ਤਾਂ ਜ਼ਮਾਨੇ ਚ ਕੁੜੀਆਂ ਨੂੰ ਦਸਵੀਂ ਬਾਰਵੀਂ ਤੋਂ ਬਾਦ ਕਢਾਈ ਕਰਾਲੋ ਸਖਾਏ ਸਲਾਈ ਸਖਾ ਲੋ ਕੁਕੀਂਗ ਦਾ ਕੋਰਸ ਕਰਾਲ ਲੋ